ਓ
ਹੈਲੋ
ਸਸ੍ਰੀ ਅਕਾਲ ਭੈਣਜੀ
ਸਸ਼੍ਰੀ ਅਕਾਲ ਜੀ
ਹੋਰ ਭੈਣਜੀ ਠੀਕ ਹੋ
ਹਾਂਜੀ ਮੈਂ ਤਾਂ ਠੀਕ ਹਾਂ ਭੈਣ ਜੀ ਤੁਸੀਂ ਸੁਣਾਓ
ਵਧੀਆ-ਵਧੀਆ ਭੈਣ ਜੀ। ਭੈਣ ਜੀ ਸਾਡੇ ਘਰ ਨਾ ਵਿਆਹ ਹੈਗਾ ਸੀ ਤੇ ਮੈਂ ਤਾਨੂੰ ਪੁੱਛਣਾ ਸੀ ਤੁਸੀਂ ਸੂਟ- ਕਿੱਥੇ ਸਵਾਉਂਦੇ ਔ?
ਭੈਣਜੀ, ਮੈਂ ਤੇ ਸੂਟ ਰੇਡੀਮੇਡ ਲੈਦੀ ਆਂ। ਸਮਾਣਾ ਹੋਵੇ ਤੇ ਇੱਕ ਵਾਰ ਮੈਂ- ਇੱਕ ਵਾਰ ਸਵਾਇਆ ਸੀਗਾ ਭੈਣ ਜੀ, ਮੈਨੂੰ ਤੇ ਫਿਟਿੰਗ ਨੀ ਸਹੀ ਆਈ, ਮੈਂ ਰੇਡੀਮੇਡ ਲੈਕੇ ਨਾ- ਉਹਨੂੰ ਹਾਂਜੀ ਨਾਲ ਦੀ ਨਾਲ ਫਿਟਿੰਗ ਕਰਾ ਲਈਦੀ ਏ। ਇੱਕੋ ਸ਼ੋਰੂਮ ਹੈਗਾ, ਆਪਣੇ ਸ਼ਹਿਰ ਵਿੱਚ। ਜਿਹਦੇ ਕੋਲ ਮੈਨੂੰ ਓ ਫਿਟਿੰਗ ਉਹਦੀ ਕਰੀ ਹੋਈ ਸਹੀ ਆਉਂਦੀ ਏ ਮੈਂ ਤੇ ਉੱਥੋਂ ਹੀ- ਉੱਥੋਂ ਹੀ ਲੈਕੇ ਤੇ ਮੈਂ ਉੱਥੋਂ ਹੀ ਫਿਟਿੰਗ ਕਰਾ ਕੇ ਲੇ ਆਉਣੀਆਂ। ਉਹ ਨਾ ਮੈਨੂੰ ਨਾ- ਨਾਲ ਦੇ ਨਾਲ ਪਵਾ ਕੇ ਕਹਿੰਦੇ ਨੇ ਵੇਖ ਲਓ ਤੇ ਜਿਹੜੀ ਕੋਈ ਕਮੀ ਪੇਸ਼ੀ ਹੁਣੇ ਦੱਸ ਦੋ। ਤੇ ਮੈਨੂੰ ਦਸ ਮਿੰਟ ਦੇ ਅੰਦਰ ਇੰਨੀ ਸੋਹਣੀ ਫਿਟਿੰਗ ਕਰ ਦਿੰਦੇ, ਮੈਂ ਅਕਸਲ ਸਾਈਜ਼ ਮੈਂ ਲੈਦੀ ਹਾਂ। ਫਿਰ ਉਸ ਤੋਂ ਬਾਅਦ ਮੈਨੂੰ ਦਸ ਮਿੰਟ ਦੇ ਅੰਦਰ ਬੜੀ ਸੋਹਣੀ ਫਿਟਿੰਗ ਕਰ ਦਿੰਦੇ ਮੈਂ ਤਾਂ ਉੱਥੋਂ ਹੀ ਸੈਟਿਸਫਾਈਡ ਹੋ ਜਾਂਦੀ ਹਾਂ, ਨਾਲੇ ਸਵਾਈਆਂ- ਪੰਦਰਾਂ- ਪੰਦਰਾਂ ਸੌ ਰੁਪਏ ਭਰੋ, ਉਸ ਤੋਂ ਬਾਅਦ ਜੀ ਭੈਣ ਜੀ ਯਾ ਤਾਂ ਖੁੱਲਾ ਰੱਖ ਦਿੰਦੇ ਨੇ ਟਾਈਟ ਰੱਖ ਦਿੰਦੇ ਨੇ ਜਾਂ ਗਲਾ ਗਿਰਨ ਲੱਗ ਜਾਂਦਾ ਹਾਂਜੀ, ਜਾਂ ਗਲਾ ਗਿਰ- ਜੇ ਮੇਰਾ ਤੇ ਮੇਰਾ ਤੇ ਗਲਾ ਹੀ ਨਹੀਂ ਸੈੱਟ ਬਹਿੰਦਾ, ਭੈਣ ਜੀ।
ਚਲੋ, ਭੈਣ ਜੀ ਫਿਰ ਮੈਂ ਵੀ ਜਾਵਾਂਗੀ ਉੱਥੋਂ ਹੀ ਲਵਾਂਗੀ, ਹੋਰ ਕਿ।
ਤੁਸੀਂ ਨਾ ਰੇਡੀਮੇਡ ਤੇ ਆ ਜਓ। ਸਵਾਈ ਤੁਸੀਂ ਭਰਨੀਏ, ਹਾਂਜੀ-ਹਾਂਜੀ। ਜੇ ਹਾਂਜੀ। ਤੁਸੀਂ ਰੇਡੀਮੇਡ ਤੇ ਆ ਜਾਓਗੇ, ਇੱਕ ਤਾਂ ਤੁਹਾਨੂੰ ਨਵੇਂ- ਨਵੇਂ ਸਟਾਈਲ ਦੇ ਸੂਟ ਮਿਲ ਜਾਣਗੇ।
ਅੱਛਾ,
ਹਾਂਜੀ, ਉੱਥੇ ਤੁਹਾਨੂੰ ਟੰਗੇ ਹੋਏ ਇੰਨੇ ਸਾਰੇ ਸੂਟ ਮਿਲ ਜਾਣਗੇ ਤੁਸੀਂ ਫਲੇਰੀ ਲੈਣਾ-
ਤੇ ਰੇਂਜ ਕੀ ਹੁੰਦੀ, ਭੈਣ ਜੀ?
ਭੈਣਜੀ, ਹਾਰ ਰੇਂਜ ਦੇ ਹੁੰਦੇ ਨੇ, ਤੁਸੀਂ ਦੋ ਹਜ਼ਾਰ ਦੀ ਰੇਂਜ ਦਾ ਵੇਖਣਾ ਦੋ ਹਜ਼ਾਰ ਦੀ ਰੇਂਜ ਦਾ ਵੇਖ ਲੋ। ਤੁਸੀਂ- ਤਿੰਨ ਹਜ਼ਾਰ ਦੀ ਰੇਂਜ ਦਾ ਤਿੰਨ- ਦਸ ਹਜ਼ਾਰ ਤੱਕ ਦੇ ਸੂਟ ਹੈਗੇ ਜੇ। ਤੁਸੀਂ ਜੇੜੀ ਰੇਂਜ ਦਾ- ਹਾਂਜੀ, ਜੇੜੀ ਰੇਂਜ ਦਾ ਤੁਸੀਂ ਵੇਖੋਗੇ ਨਾ ਉਸੀ ਰੇਂਜ ਦਾ ਤੁਹਾਨੂੰ ਸੂਟ ਮਿਲ ਜੇਗਾ। ਬਸ, ਤੁਹਾਨੂੰ ਪਸੰਦ ਵੀ ਤੇ ਆਣਾ ਚਾਹੀਦਾ ਨਾ ਭੈਣ ਜੀ ਅੱਜ-ਕੱਲ ਸਸਤਾ ਪਸੰਦ ਵੀ ਤੇ ਨਹੀਂ ਆਂਦਾ ਨਾ।
ਹਾਂਜੀ, ਭੈਣਜੀ ਇਹ ਵੀ ਹੈਗਾ ਇਹ ਵੀ ਹੈਗਾ ਤੇ ਉਹ ਸੇ ਲਹਿੰਗੇ-ਲੂੰਹਗੇ ਵੀ ਹੈਗੇ ਨੇ ਭੈਣ ਜੀ?
ਹਾਂਜੀ, ਲਹਿੰਗੇ ਵੀ ਹੈਗੇ ਨੇ ਭੈਣ ਜੀ। ਹਰ ਚੀਜ਼ ਹੈਗੀ ਜੇ। ਸੂਟ ਹਾ- ਹਰ ਤਰ੍ਹਾਂ ਦੇ ਹੈਗੇ ਤੁਹਾਨੂੰ ਪਤਾ ਅੱਜ-ਕੱਲ ਅਨਾਰਕਲੀ ਸੂਟ ਹੁੰਦਾ ਏ- ਪਟਿਆਲਾ ਸਲਵਾਰ ਵਾਲਾ ਟੂਰ ਸੂਟ ਹੁੰਦਾਏ, ਪਲਾਜ਼ੋ ਵਾਲਾ ਸੂਟ ਹੁੰਦਾਏ ਪੈਂਟ ਆਲਾ ਸੂਟ ਹੁੰਦਾ ਏ, ਕਿੰਨੇ ਟਾਈਪ ਦੇ ਸੂਟ ਹੋ ਗਏ ਨੇ ਅੱਜ-ਕੱਲ। ਤੇ ਫਿਰ ਹਾਂਜੀ ਸਾਰੇ ਹੀ- ਵਧੀਆ ਹੁੰਦੇ ਨੇ ਸਾਰੇ ਸੂਟਾਂ ਦੀ ਨੀਰੀ ਵਰਾਇਟੀ ਇੱਕ ਹੈਂਗਰ ਵਿੱਚ ਕੋਈ ਪੰਜਾਹ ਸੂਟ ਟੰਗਿਆ ਹੁੰਦਾ, ਉਹ ਅਨਾਰਕਲੀ ਹੈਗਾ ਜੇ। ਦੂਜੇ ਹੈਂਗਰ ਵਿੱਚ ਸਾਰੇ ਪਟਿਆਲੇ ਸੂਟ ਟੰਗੇ ਹੋਏ ਜੇ। ਤੇ ਤੀਜਾ ਹੈਂਗਰ ਲੱਗਿਆ ਹੋਏਗਾ ਤੀਜੀ ਸਾਈਡ ਤੇ ਪੂਰਾ ਡੰਡਾ ਜਿਹਾ ਬਣਾ ਦਿੰਦੇ ਨੇ- ਤੇ ਹੈਂਗਰ ਹੀ ਹੈਂਗਰ ਟੰਗੇ ਹੁੰਦੇ ਜੇ, ਤੇ ਤੀਜਾ ਹੈਂਗਰ ਹੋਏਗਾ- ਤੇ ਸਾਰੇ ਫਰਸ਼ੀ ਸਲਵਾਰ ਵਾਲੇ, ਸਾਰੇ ਰੰਗਾਂ ਦੇ ਸੂਟ- ਜੇਹੜਾ ਰੰਗ ਤੁਹਾਡੇ ਕੋਲ ਨਹੀਂ ਹੈਗਾ, ਤੁਸੀਂ ਉਹ ਵਾਲਾ ਲੈ ਲਓ- ਤੁਹਾਡੇ ਕੋਲ ਜਿਹੜੇ ਤਰ੍ਹਾਂ ਦਾ ਜਿਹੜੇ ਸਟਾਈਲ ਦਾ ਸੂਟ ਨੀ ਹੈਗਾ ਤੁਸੀਂ ਉਹ ਲੈ ਲਓ। ਅਸੀਂ ਹੁਣ ਦੇਖੋ ਰੇਟ ਅਗਰ ਅਸ - ਅਨਸਟਿਚ ਕੱਪੜਾ ਲਿਆਵਾਂਗੇ ਪਹਿਲੇ, ਪਹਿਲੇ ਤੇ ਡਿਜ਼ਾਇਨ ਸੋਚਾਂਗੇ ਹਾਏ ਹੁਣ ਕਿਹੜਾ ਸਵਾਈ ਏ ਠੀਕ ਹੈ ਫਿਰ ਉਹ ਡਿਜ਼ਾਇਨ ਸੋਚਾਂਗੇ, ਫੇਰ ਟੇਲਰ ਨੂੰ ਸਮਝਾਉਣਾ ਵੀ ਕਈ ਵਾਰ ਔਖਾ ਹੋ ਜਾਂਦਾ। ਉਹ ਵੀ ਕਹਿੰਦੇ ਸਾਨੂੰ ਵਿਖਾਓ ਕਿਵੇਂ ਜਿਹਾ ਬਣਾਉਣਾ।
ਹਾਂਜੀ -ਹਾਂਜੀ।
ਬਸ, ਇਸ ਕਰਕੇ ਨਾ ਮੈਂ ਤੇ ਰੇਡੀਮੇਡ ਲੈ ਲੈਣੀ ਆਂ। ਮੈਂ ਤੇ ਸੂਟ ਸਵਾਉਣ ਦੇ ਨਾ- ਪੰਗੇ 'ਚੋਂ ਹੀ ਦੂਰ ਹੋ ਗਈ ਹੁਣ ਮੈਨੂੰ ਦੋ ਸਾਲ ਹੋ ਗਏ ਨੇ ਭੈਣ ਜੀ ਮੈਂ ਕਦੀ ਨੀ ਸੂਟ ਸਵਾਇਆ ਜੇ
ਅੱਛਾ, ਤੇ ਭੈਣਜੀ ਉੱਥੇ ਬੱਚਿਆਂ ਦੇ ਵੀ ਮਿਲਦੇ ਨੇ
ਹਾਂਜੀ ਹਾਂਜੀ ਬੱਚਿਆਂ ਦੇ ਤੇ ਤੁਹਾਨੂੰ ਪਤਾ ਸਾਰੇ ਸੂ ਕੱਪੜੇ ਮਿਲਦੇ ਜੇ ਉੱਥੇ, ਔਰ ਪ ਪਤਾ ਵੀ ਨਹੀਂ ਚੱਲਦਾ ਇੱਕ ਮਿੰਟ ਲੱਗਦਾ ਤੁਸੀਂ ਬੱਚ ਬੱਚੇ ਨੂੰ ਨਾਲ ਲੈ ਕੇ ਜਾਓ, ਬੱਚੇ ਦੀ ਉਮਰ ਦੱਸੋ, ਕੱਪੜੇ ਉੱਤੇ ਲਿਖ ਲਿਖਿਆ ਆਉਦਾ ਐਹ ਚੌਦਾਂ ਸਾਲ ਦੇ ਬੱਚੇ ਦਾ ਕੱਪੜਾ, ਐਹ ਬਾਰਾਂ ਸਾਲ ਦੇ ਬੱਚੇ ਦਾ ਕੱਪੜਾ ਐਹ ਸੋਲਾਂ ਸਾਲ ਦੇ ਬੱਚੇ ਦਾ ਕੱਪੜਾ
ਅੱਛਾ
ਹਾਂਜੀ ਸਾਰੀ ਕੰਪਨੀਆਂ ਦੇ ਨਾਮ ਲਿਖੇ ਹੁੰਦੇ ਨੇ ਸਾਰੇ ਬ੍ਰਾਂਡ ਦੇ ਜਿਹੜੇ ਬ੍ਰਾਂਡ ਦੇ ਕੱਪੜੇ ਹੁੰਦੇ ਨੇ ਤਾਨੂੰ ਜਿਹੜੇ ਬ੍ਰਾਂਡ ਦੀ ਸਹੀ ਫਿਟ ਫਿਟਿੰਗ ਆਂਦੀ ਏ, ਤੁਸੀਂ ਉੱਥੇ ਆਪਣੇ ਬੱਚੇ ਦਾ ਉਹਨਾ ਨੂੰ ਕਹਿ ਦੋ ਉੱਥੇ ਜੋ ਸੇਲਸ ਮੇਨ ਖੜਾ ਹੁੰਦਾ ਨਾ ਤੁਸੀਂ ਉਹਨੂੰ
ਠੀਕ
ਤੁਸੀਂ ਉਹਨੂੰ ਕਹੋਗੇ ਨਾ ਬਈ ਸਾਨੂੰ ਮੇਰਾ ਮੁੰਡਾ ਜਾਂ ਮੇਰੀ ਕੁੜੀ ਬਾਰਾਂ ਸਾਲ ਦੀ ਹੈ ਚੌਦਾਂ ਸਾਲ ਦੀ ਹੈ ਦਸ ਸਾਲ ਦੀਏ ਤਾਂ ਕੱਪੜੇ ਦਿਖਾ ਦੋ ਉਹ ਤੁਹਾਨੂੰ ਇੱਕ ਮਿੰਟਾਂ ਚ ਦਿਖਾਣਗੇ ਤੁਸੀਂ ਨਾਲ ਦੀ ਨਾਲ ਜਿਹੜਾ ਤੁਹਾਨੂੰ ਪਸੰਦ ਆਂਦਾ ਪਾ ਕੇ ਵੇਖੋ ਅੱਜ ਕੱਲ੍ਹ ਤੇ ਵਿਆਹ ਤੇ ਜਾਣਾ ਬਸ ਪੈਸੇ ਹੋਣੇ ਚਾਹੀਦੇ ਨੇ
ਹਾਂਜੀ ਹਾਂਜੀ ਇਹ ਤੇ ਹੈਗਾ ਵੇ ਪੈਸੇ ਹੋਵੇ ਤੇ ਸਾਰਾ ਕੰਮ ਆਸਾਨ ਹੋ ਜਾਂਦਾ ਭੈਣ ਜੀ
ਪੈਸੇ ਲੈ ਕੇ ਜਾਓ ਮੋਲ ਦੇ ਅੰਦਰ ਤੇ ਬੱਚੇ ਨਾਲ ਲੈ ਜੋ
ਕਿ ਉਹ ਸਾਰੀ ਅਸੈਸਰੀ ਵੀ ਮਿਲ ਜੇਗੀ ਮੈਨੂੰ
ਹਾਂਜੀ ਹਾਂਜੀ ਭੈਣ ਜੀ ਚਿੰਤਾ ਹੀ ਨਾ ਕਰੋ ਤੁਸੀਂ ਚਿੰਤਾ ਹੀ ਨਾ ਕਰੋ ਤੁਸੀਂ ਨਾ ਬੇਸ਼ੱਕ ਅਸੀਂ ਹੁਣ ਵੈਸੇ ਦੁਕਾਨਾਂ ਤੇ ਜਾਈਦਾ ਹੈ ਮਾਰਕੀਟ ਤੇ ਜਾਈਦਾ ਹੈ ਉੱਥੇ ਸਾਨੂੰ ਕਈ ਵਾਰ ਖਾਣ ਪੀਣ ਦੀ ਚੀਜ਼ ਨਹੀਂ ਮਿਲਦੀ ਕਈ ਵਾਰ ਵਾਸ਼ਰੂਮ ਨੀ ਮਿਲਦਾ ਪਰ ਮੋਲ ਦੇ ਅੰਦਰ ਇੰਨਾ ਵਧੀਆ ਸਭ ਕੁਛ ਬਣਿਆ ਹੁੰਦਾ ਜੇ ਨਾ ਸਾਨੂੰ ਖਾਣ ਪੀਣ ਦਾ ਅਲੱਗ ਜਗ੍ਹਾ ਮਿਲ ਜਾਏਗੀ ਬੱਚਿਆਂ ਦੇ ਕੱਪੜਿਆਂ ਦੀ ਅਲੱਗ ਜਗ੍ਹਾ ਆਪਣਿਆਂ ਦੀ ਅਲੱਗ ਜਗ੍ਹਾ ਜੈਂਟਸ ਦੀ ਅਲੱਗ ਲੇਡੀਜ਼ ਦੀ ਅਲੱਗ ਜਗ੍ਹਾ ਅਸੈਸਰੀ ਹੇਅਰ ਅਸੇਸਰੀ ਦੀ ਅਲੱਗ ਜਗ੍ਹਾ ਵੈਸੇ ਦੂਸਰੀ ਅਸੇਸਰੀ ਜਿਵੇਂ ਅਸੀਂ ਹੁਣ ਤਿਆਰ ਹੁਂਦੇ ਆ ਨਾਲ ਪਰਸ ਫੜ ਨੇ ਆ ਨਾਲ ਹਾਂਜੀ ਕੋਈ ਅ ਬ੍ਰੈਸਲੇਟ ਪਾਈ ਦਾ ਹੱਥ ਏਚ ਇਹ ਸਭ ਦਾ ਅਲੱਗ ਕਾਉਂਟਰ ਹੁੰਦਾ ਜੇ ਜੋ ਚੀਜ਼ ਏਅਰ ਰਿੰਗਸ ਪਾਈਦੇ ਨੇ
ਅੱਛਾ ਭੈਣ ਜੀ ਤੁਸੀਂ ਤਾਂ ਫੇਰ ਮੇਰਾ ਕੰਮ ਹੀ ਆਸਾਨ ਕਰਤਾ ਭੈਣ ਜੀ
ਜੀ ਹਾਂਜੀ ਬਹੁਤ ਆਸਾਨ
ਫੇਰ ਤੇ ਮੈਂ ਇਕ ਮੋਲ ਹੀ ਜਾਵਾਂਗੀ ਮੇਰਾ ਸਾਰਾ ਕੰਮ ਹੋਜੇਗਾ ਭੈਣ ਜੀ
ਸਾਰਾ ਕੰਮ ਤੁਹਾਡੇ ਘਰ ਦੇ ਵੀਹ ਬੰਦੇ ਨੇ ਤੁਸੀਂ ਵੀਹ ਬੰਦੇ ਦੇ ਵੀਹ ਬੰਦੇ ਲੈ ਜਾਓ ਇੱਕ ਦਿਨ ਪੂਰਾ ਤੁਸੀਂ ਛੁੱਟੀ ਰੱਖੋ ਘਰੋਂ ਦੀ ਨਾਲ ਤੁਹਾਡਾ ਘੁੰਮਣਾ ਹੋ ਜਾਏਗਾ ਸਾਰਾ
ਤੁਸੀਂ ਮੇਰੇ ਨਾਲ ਚਲੋਗੇ ਭੈਣ ਜੀ
ਹਾਂਜੀ ਚੱਲ ਪਵਾਂਗੀ ਬਸ ਤੁਸੀਂ ਮੈਨੂੰ ਇੱਕ ਦਿਨ ਪਹਿਲੇ ਦੱਸ ਦੇਣਾ ਮੈਂ ਆਪਣਾ ਫਿਰ ਰੂਟੀਨ ਸੈੱਟ ਕਰ ਲਾਂਗੀ ਨਾ ਉਸ ਦਿਨ ਦਾ ਤੁਸੀਂ ਮੈਨੂੰ ਇੱਕ ਦਿਨ ਪਹਿਲੇ ਦੱਸੋਗੇ ਤੇ ਮੈਂ ਅਗਲੇ ਦਿਨ ਦਾ ਰੂਟੀਨ ਸੈਟ ਕਰਕੇ ਮੈਂ ਚੱਲ ਪਵਾਂਗੀ ਨਾਲੇ ਮੈਂ ਵੀ ਕੁੱਝ ਪਸੰਦ ਆਇਆ ਤੇ ਲੈ ਲਾਂਗੀ ਮੇਰੇ ਨਾ ਮੁੰਡੇ ਦੀ ਨਵੀਂ ਨਵੀਂ ਨੌਕਰੀ ਲਗੀ ਲੱਗੀ ਏ ਉਹਨੇ ਮੈਨੂੰ ਨਾ ਅ ਨੌਕਰੀ ਲੱਗੀ ਹੈ ਤੇ ਗਿਫ ਅਸਤੇ ਉਹਨੇ ਮੈਨੂੰ ਪੈਸੇ ਦਿੱਤੇ ਨੇ ਮੇਰੇ ਮੁੰਡੇ ਨੇ
ਠੀਕ ਏ
ਉਹਨੇ ਹਾਂਜੀ ਉਹਨੇ ਕਿਹਾ ਮੰਮਾ ਤੁਸੀਂ ਆਪਣੇ ਆਸਤੇ ਕੁਛ ਲੈ ਲੈਣਾ ਤੇ ਮੈਂ ਕਿਹਾ ਮੈਂ ਨਾ ਅਜੇ ਰੱਖੇ ਹੋਏ ਸੀ ਪੈਸੇ ਹੁਣ ਤੁਸੀਂ ਕਹਿ ਹੀ ਰਹੇ ਹੋ ਤੁਹਾਡੇ ਨਾਲ ਚਲਣ ਆਸਤੇ ਮੈਂ ਵੀ ਤਾਂ ਕੁਛ ਲੈ ਲਾਂਗੀ ਉਹਦਾ ਹਾਂਜੀ-ਹਾਂਜੀ 'ਤੇ ਭੈਣ ਜੀ 'ਤੇ ਤੁਸੀਂ ਨਾਲ ਪਾਰਲਰ ਤੋਂ ਵੀ ਤਿਆਰ ਹੋਵੋ
ਹਾਂਜੀ ਭੈਣਜੀ ਪਾਰਲਰ ਤੋਂ ਈ ਤਿਆਰ ਹੋਵਾਂਗੀ ਭੈਣ ਜੀ ਘਰ ਦਾ ਵਿਆਹ ਏ ਨਾ।
ਹਾਂ ਫੇਰ ਠੀਕ ਏ ਭੈਣ ਜੀ ਪਾਰਲਰ ਵੀ ਅੱਜ
ਪਾਰਲਰ 'ਤੇ ਭੈਣ ਜੀ ਸਾਡੇ ਘਰ ਦੇ ਕੋਲ ਈ ਹੈਗਾ ਭੈਣ ਜੀ ਬਹੁਤ ਵਧੀਆ ਪਾਰਲਰ ਵਧੀਆ ਸਾਡੀ ਸੇਲੀ ਏ।
ਹਾਂਜੀ।
ਹਾਂਜੀ।
ਹਾਂਜੀ ਮੈਂ ਕਹਿ ਰੀ ਆ ਫੇਰ ਤੁਹਾਨੂੰ ਮੇਕਅਪ ਦਾ ਸਮਾਨ ਲੈਣ ਦੀ 'ਤੇ ਲੋੜ ਈ ਨੀ ਪੈਣੀ ਜੇ। ਕਿਉਂਕਿ ਪਾਰਲਰ ਆਲੀ ਨੇ ਆਪਣਾ ਸਾਰਾ ਮੇਕਅੱਪ ਦਾ ਸਮਾਨ ਲਾ ਦੇਣਾ
ਹਾਂਜੀ ਭੈਣ ਜੀ ਹਾਂਜੀ। ਭੈਣ ਜੀ, ਭੈਣ ਜੀ ਕੀ ਹੋ ਗਿਆ ਭੈਣ ਜੀ ਉਹ ਭੈਣ ਜੀ ਮੇਰਾ ਨਾ ਭਤੀਜਾ ਗਿਰ ਗਿਆ ਥੱਲੇ।
ਉਹ ਤੇਰੀ ਦਾ ਤੁਹਾਡਾ ਭਤੀਜਾ ਤੁਹਾਡੇ ਘਰ ਆਇਆ ਹੋਇਆ?
ਹਾਂ ਉਹ ਮੇਰੇ ਦਿਓਰ ਦਾ ਪੁੱਤਰ, ਉਹ ਮੇਰੇ ਨਾਲ ਗੱਲ ਹਾਂ ਮੈਂ ਗੱਲ ਕਰਦੀ ਪਈ ਤੇ ਉਹ ਮੈਨੂੰ ਵੇਖਦਾ ਪਿਆ ਸੀ 'ਤੇ ਉਹਨੇ ਵੇਖਿਆ ਕੋਈ ਨੀ ਸਾਮ੍ਹਣੇ ਤੋਂ ਥੱਲੇ ਗਿਰ ਗਿਆ। ਲੱਗੀ ਤਾਂ ਕੋਈ ਨੀ ਬਚਾਅ ਹੋ ਗਿਆ ਸਾਂ ਬਸ ਉਹ ਭੈਣ ਜੀ ਮੈਂ ਉਹਨੂੰ ਹਸਾਂਦੀ ਪਈ ਸੀਗੀ ਚੱਲ ਰੋਵੇ ਨਾ।
ਹਾਂ। ਉਹ ਨਾ ਗਿਰ ਜਾਂਦੇ ਨੇ।
ਹੋਰ ਸੁਣਾਓ ਭੈਣ ਜੀ?
ਹਾਂਜੀ ਭੈਣਜੀ।
ਹਾਂ ਫੇਰ ਨਾ ਬਸ ਤੁਸੀਂ ਪਾਰਲਰ ਦਾ ਵੀ ਕੰਮ ਹੋ ਗਿਆ ਚੱਪਲ, ਚੱਪਲਾਂ ਵੀ ਮਿਲ ਜਾਏ ਜਦ ਤੇ ਤੁਹਾਨੂੰ ਸੈਂਡਲ, ਚੱਪਲ, ਬੈਲੀ ਜੋ ਚਾਈਦਾ ਹੈ ਨਾ, ਉਹ ਤੁਸੀਂ ਮੋਂਲ ਇਚੋ ਲੈ ਸਕਦੇ ਓ।
ਠੀਕ ਏ ਭੈਣ ਜੀ ਠੀਕ ਏ। ਠੀਕ ਏ।
ਹੋਰ ਸੁਣਾਓ ਭੈਣ ਜੀ?
ਹਾਂ ਭੈਣ ਜੀ ਵਧੀਆ-ਵਧੀਆ ਸਭ ਵਧੀਆ ਤੁਸੀਂ ਸੁਣਾਓ ਮੈਨੂੰ।
ਭੈਣਜੀ ਤੁਹਾਨੂੰ ਮੇਰੀ ਆਵਾਜ਼ ਆ ਰੀ ਏ?
ਹਾਂ-ਹਾਂ ਭੈਣ ਜੀ ਆ ਰੀ ਏ, ਆ ਰੀ ਏ, ਆ ਰੀ ਹਾਂਜੀ ਆ ਰੀ ਏ 'ਤੇ ਮੈਂ ਕਿਹਾ ਮੈਂ ਤੁਹਾਨੂੰ ਦੱਸ ਰੀ ਸੀ ਪਾਰਲਰ ਵਾਲੀ ਨਾ ਸਾਡੇ ਘਰ ਦੇ ਕੋਲ ਈ ਹੈਗੀ ਏ।
ਅੱਛਾ-ਅੱਛਾ।
'ਤੇ ਬਹੁਤ ਵਧੀਆ ਤਿਆਰ ਕਰਦੀ ਏ ਔਰ ਪੈਸੇ ਵੀ ਘੱਟ ਲੈਂਦੀ ਏ। ਹਾਂਜੀ-ਹਾਂਜੀ।
ਚਲੋ ਇਹ ਵੀ ਗੱਲ ਵਧੀਆ ਹੋ ਗਿਆ ਤੁਹਾਨੂੰ ਦੂਰ ਜਾਣਾ ਨੀ ਪਏਗਾ ਆ ਔਰ ਘਰ ਦੇ ਕੋਲ ਈ ਤੁਹਾਡਾ ਸਾਰਾ ਕੰਮ ਹੋਜੇਗਾ ਨਾਲੇ ਬੱਚਿਆਂ ਨੂੰ ਵੀ ਦੇਖ ਲਉਗੇ।
ਹਾਂਜੀ-ਹਾਂਜੀ ਘਰ ਈ ਆ ਕੇ ਤਿਆਰ ਕਰ ਦਿੰਦੀ ਏ ਹੋਰ।
ਹੋਰ ਸਾਰਾ ਕੁਛ ਕਰ ਲਉਗੇ। ਇਹ ਵੀ ਗੱਲ ਵਧੀਆ ਨਾ ਘਰ ਦੇ ਕੋਲ ਸਭ ਕੁਛ ਮਿਲ ਜੇ ਨਾ। ਹਾਂਜੀ, ਔਰ ਭੈਣ ਜੀ ਤੁਸੀਂ ਕਿੰਨੇ ਫੰਕਸ਼ਨ ਆਸਤੇ ਕੱਪੜੇ ਲੈ ਨੇ ਅੱਜ-ਕੱਲ੍ਹ 'ਤੇ ਬੜੇ ਫੰਕਸ਼ਨ ਹੁੰਦੇ ਨੇ ਵਿਆਹ ਤੇ।
ਜੀ ਹਾਂਜੀ ਮੈਂ ਛੇ ਜੋੜੇ ਲੈਣੇ ਨੇ ਭੈਣ ਜੀ।
ਅੱਛਾ ਛੇ ਜੋੜੇ ਲਵੋਗੇ ਚਲੋ ਵਧੀਆ ਮਿਲ ਜਾਣਗੇ ਜਿੰਨੇ ਮਰ ਜੀ ਲੈਣਾ ਬੜੀ ਵਰਾਇਟੀ ਅੱਜ ਕੱਲ 'ਤੇ ਲੇਡੀਜ਼ ਸੂਟਾਂ ਚ ਸਭ ਤੋਂ ਜ਼ਿਆਦਾ 'ਤੇ ਲੇਡੀਜ਼ ਸੂਟਾਂ 'ਚ ਵਰਾਇਟੀ ਹੈਗੀ ਜੇ।
ਹਾਂਜੀ-ਹਾਂਜੀ ਚਲੋ ਠੀਕ ਏ। ਤੁਹਾਨੂੰ ਜਲਦੀ ਦੱਸਣੀ ਆ ਮੈਂ ਤੁਹਾਨੂੰ ਦੱਸਦਾਂਗੀ ਫੇਰ ਤੁਸੀਂ ਮੇਰੇ ਨਾਲ ਹੀ ਚੱਲਣਾ ਹਾਂ
ਹਾਂਜੀ ਹਾਂਜੀ ਠੀਕ ਏ ਭੈਣ ਜੀ ਤੇ ਭੈਣ ਜੀ ਤੁਸੀਂ ਹੁਣ ਤੁਸੀਂ ਪਾਰਲਰ ਦਾ ਵੀ ਕਰ ਲਿਆ ਸੂਟ ਦਾ ਵੀ ਤੁਹਾਡਾ ਹੋਜੇਗਾ ਹਸਬੈਂਡ ਦੇ ਬੱਚਿਆਂ ਦੇ ਸਭ ਦੇ ਕੱਪੜੇ ਉੱਥੋਂ ਤੇ ਤੁਸੀਂ ਵੀ ਆਪਣੇ ਸੱਸ ਸੋਹਰੇ ਦਾ ਵੀ ਕੁੱਛ ਲੈਣਾ
ਹਾਂਜੀ, ਭੈਣਜੀ ਸੱਸ ਦਾ ਵੀ ਸੂਟ ਫੇਰ ਓਥੋਂ ਈ ਲੈ ਲਾਂਗੀ ਹੋਰ।
ਹਾਂਜੀ-ਹਾਂਜੀ, ਓਥੋਂ ਈ ਮਿਲ ਜੇਗਾ, ਤੁਆਡੀ ਸੱਸ ਅੱਛਾ ਤੇ ਸੱਸ ਦਾ ਜੋਗਾ ਵੀ ਪਾਰਲਰ ਬੁੱਕ ਕਰੋਗੇ।
ਹਾਂਜੀ-ਹਾਂਜੀ, ਹੇਅਰ ਸਟਾਈਲ ਬਣਵਾ ਲਏਗੀ ਨਾ।
ਹਾਂ, ਸੱਸ ਹੁਣ ਚਲੋ, ਜੋ ਵੀ ਕਰਾਂਦੇ ਨੇ, ਹੇਅਰ ਸਟਾਈਲ ਨਾ ਤੁਸੀਂ ਓਨਾ ਨੂੰ ਨਾ ਪਰਾਂਦੀ ਲਗਵਾ ਦੇਣਾ। ਅੱਜਕੱਲ ਨਾ ਪਰਾਂਦੀ ਬੜੀ ਚੱਲਦੀ ਐ ਓ ਥੋੜ੍ਹੀ ਮੋਟੀਆਂ-ਮੋਟੀਆਂ ਸੱਸਾਂ ਹੁੰਦੀਆਂ ਨਾ। ਤੇ ਪਿੱਛੇ ਪਰਾਂਦੀ ਟੰਗੀ ਹੋਈ ਗੁੱਤ ਤੇ ਓ ਸੋਹਣੀ ਜੀ ਲੱਗਦੀ ਐ, ਓਨਾਂ ਦੇ ਨਾ ਓਹਨਾਂ ਦੇ ਨਾ ਹਿਪਸ ਤੇ ਐਜਂ-ਐਨ ਟਕਰਾਂਦੀ ਹੋਈ।
ਹਾਂਜੀ-ਹਾਂਜੀ।
ਪਰਾਂਦੀ ਓ ਨਾ ਬੜੀ ਸੋਣੀ ਲੱਗੇਗੀ। ਇਸ ਕਰਕੇ ਨਾ, ਮੈਂ ਤੁਆਨੂੰ ਕੈ ਰੀ ਆਂ ਤੇ ਤੁਸੀਂ ਨਾ ਆਪਣੀ ਸੱਸ ਦੇ ਨਾ ਪਰਾਂਦੀ ਆਲਾ ਸਟਾਈਲ ਬਨਾਣਾ।
ਠੀਕ ਏ, ਭੈਣ ਜੀ।
ਹਾਂ, ਔਰ ਨਾ ਹੋਰ ਤੁਆਡੀ ਦਰਾਣੀ ਜਠਾਣੀਆਂ ਵੀ ਹੈਗੀਆਂ, ਘਰ
ਹਾਂਜੀ, ਦੋ ਦਰਾਣੀਆਂ ਨੇ ਭੈਣ ਜੀ, ਮੇਰੀ ਓ ਵੀ ਤਿਆਰ ਹੋਣਗੀਆਂ। ਬਸ ਫੇ ਤਾਂ ਈ ਤੇ ਘਰ ਬੁਲਾ ਲਾਂਗੇ ਘਰ ਈ ਆ ਕੇ ਤਿਆਰ ਕਰ ਦੇਗੀ। ਫੇਰ ਬੱਚੇ ਵੀ ਨੀ ਛੱਡੇ ਜਾਂਦੇ ਨਾ ਭੈਣ ਜੀ ਐਵੇਂ, ਹਾਂ ਬਸ ਫੇ ਬੱਚੇ ਵੀ ਵੇਖ ਲੈਣਗੇ ਤੇ ਅਪਣਾ ਤਿਆਰ ਵੀ ਹੋ ਜਾਵਾਂਗੀਆਂ। ਘਰ-ਬਾਰ ਵੀ ਵੇਖ ਲਵਾਂਗੀਆਂ।
ਐ ਵੀ ਗੱਲ ਠੀਕ ਐ, ਭੈਣ ਜੀ। ਸਾਰਾ ਕੰਮ ਆਸਾਨ ਹੋਜੇਗਾ, ਤੁਆਡਾ ਤੇ ਵਿਆਹ ਦਾ, ਨਿ ਚਲ ਜੇਗਾ ਮਿੰਟਾਂ ਚ, ਸਾਡੇ ਆਸਤੇ ਤੇ ਔਖਾ ਹੋ ਜਾਂਦਾ। ਇੱਕ ਟੰਗ ਘਰ ਰੈ ਜਾਂਦੀ ਏ, ਇੱਕ ਟੰਗ ਪਾਰਲਰ 'ਚ ਰੈ ਜਾਂਦੀ ਏ, ਜਦੋਂ ਕਦੀ ਕ ਕਿਤੇ ਜਾਣਾ ਹੋਵੇ ਤੇ, ਆ। ਏਧਰੋਂ ਬੱਚੇਆਂ ਨੂੰ ਤਿਆਰ ਕਰੋ, ਏਧਰੋਂ ਸੱਸ ਸੋਰਿਆਂ ਨੂੰ ਕੱਪੜੇ ਦਿਓ। ਓਨਾਂ ਨੂੰ ਮਿਲਦੇ ਈ ਨੀ, ਆਪਣੇ ਕੱਪੜੇ ਜਦ ਕਿੱਥੇ ਜਾਣਾ ਹੋਏ ਵੈਸੇ ਤੇ ਮੈਂ ਇੱਕ, ਦੋ ਦਿਨ ਪੈਲੇ ਤਿਆਰੀ ਕਰ ਦਿਨੀ ਆ।
ਹਾਂਜੀ-ਹਾਂਜੀ, ਚਲੋ ਠੀਕ ਐ ਭੈਣ ਜੀ, ਕੋਈ ਆਇਆ, ਮੈਂ ਫੋਨ ਕ ਰੱਖਣੀ ਆ। ਠੀਕ ਐ ਭੈਣ ਜੀ, ਸਸ ਸ੍ਰੀ ਅਕਾਲ।